ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ ਐ?
ਹਾਂਜੀ ਵਧੀਆ ਤੁਸੀਂ ਦੱਸੋ।
ਅਸੀਂ ਵਧੀਆ
ਹੋਰ ਹੋ ਗਈ ਛੁੱਟੀਆਂ ਬੱਚਿਆਂ ਨੂੰ
ਬੱਚਿਆਂ ਦੀ ਛੁੱਟੀਆਂ ਹਾਂਜੀ ਹੋਈਆਂ ਹੋਈਆਂ ਨੇ ਬੱਚਿਆਂ ਦੀਆਂ ਛੁੱਟੀਆਂ ਬੱਚਿਆਂ ਦੀ ਛੁੱਟੀਆਂ ਕਰਕੇ ਸਾਰਾ ਰੂਟੀਨ ਅਪਸੈੱਟ ਹੋ ਜਾਂਦਾ ਹੈ
ਅੱਛਾ ਜੀ ਮੈਂ ਤਾਂ ਖੁਦ ਹੁਣ ਮੀਨਜ਼ ਬੱਚੇ ਪ ਪੱਛੇ ਪਏ ਹੋਏ ਨੇ ਕਿ ਘੁੰਮਣ ਜਾਣਾ ਹੈ ਹੁਣ ਵੀ ਸਾਨੂੰ ਸ਼ੋਪ ਿੰਗ ਵਗੈਰਾ ਕਰਵਾਓ ਤਾਂ ਮੈਂ ਸੋਚਿਆ ਚਲੋ ਥੋੜੇ ਤੋਂ ਸੁਜੈਸ਼ਨ ਲੈਂਦੀ ਆ ਕਿੱਦਾਂ ਸ਼ੋਪਿੰਗ ਕਰਾਂ ਔਨਲਾਈਨ ਕਰਾਂ ਜਾਂ ਔਫਲਾਈਨ ਕਰਾਂ ਹਾਂਜੀ
ਦੋਨੋ ਤਰੀਕੇ ਨਾਲ ਕਰ ਲਈਦੀ ਹੈ ਦੇਖੋ ਮੌਸਮ ਦੇ ਹਿਸਾਬ ਦੇਖ ਕੇ ਥੋੜ੍ਹਾ ਫਲਾਈਨ ਵੀ ਕਰ ਲਈਦੀ ਹੈ ਔਨਲਾਈਨ ਵੀ ਕਰ ਲਈਦੀ ਹੈ ਜਿੱਥੋਂ ਜਿਹੜੀ ਚੀਜ਼ ਸਹੀ ਮਿਲ ਜਾਏ
ਹਾਂਜੀ
ਬੱਚੇ ਤਾਂ ਅੱਜਕੱਲ ਨਲਾਈਨ ਕਰਕੇ ਖੁਸ਼ ਹੈ ਅਸੀਂ ਜਿਰਾ ਕੋ ਫਲਾਈਨ ਕਰਕੇ ਖੁਸ਼ ਹੈਗੇ ਹਾਂ
ਬੱਚੇ ਨਾ ਥੋੜਾ ਜਿਹਾ ਪਿੱਛੇ ਵੀ ਪਏ ਹੋਏ ਨੇ ਵੀ ਔਫਲਾਈਨ ਹੀ ਕਰਨੀ ਹੈ ਕਿ ਸਾਡੀ ਥੋੜੀ ਜਿਹੀ ਬਾਹਰ ਆਊਟਿੰਗ ਵੀ ਹੋ ਜਾੇ
ਹਾਂਜੀ ਹਾਂਜੀ ਇਹ ਤਾਂ ਹੈ ਬਿਲਕੁਲ ਬਿਲਕੁਲ ਬਿਲਕੁਲ ਇਹ ਤਾਂ ਹੈ ਹੀ ਹੈ ਉਹ ਨਾਲੇ ਸਾਨ ਫ ਲਨ ਸ਼ੋਪਿੰਗ ਚ ਮ ਬੈਸਟ ਰਹਿੰਦੀ ਆ ਨ ਲਨ ਨਾਲੋਂਆਨਲਾਈਨ ਠੀਕ ਵੀ ਠੀਕ ਆ ਆਪਣੀ ਜਗਾ ਤੇ ਬਟ ਫਲਾਈਨ ਮੈਨੂੰ ਮੈਂ ਤਾਂ ਪ੍ਰੈਫਰ ਜ਼ਿਆਦਾਤਰ ਓਣਲਾਈਨ ਹੀ ਫਲਾਈਨ ਹੀ ਕਰਦੀਆਂ
ਹਾਂਜੀ ਔਫਲਾਈਨ ਚ ਇਹ ਹੋ ਜਾਂਦਾ ਨਾ ਵੀ ਚਲੋ ਜਾ ਕੇ ਆਪਾਂ ਕੋਈ ਵੀ ਜੋ ਵੀ ਆਪਾਂ ਨੇ ਬਾਏ ਕਰਨਾ ਹਨਾ ਆਪਾਂ ਜਾਕੇ ਦੇਖ ਸਕਦੇ ਹਾਂ ਪ੍ਰੋਪਰ ਉਹ ਕੁਆਟੀ ਜਿਵੇਂ ਹੁਣ ਕੱਪੜੇ ਉਹ ਲੈਣੇ ਆ ਤਾਂ ਆਪਾਂ ਕੁਆਲਿਟੀ ਵਗੈਰਾ ਚੈਕ ਕਰ ਸਕਦੇ ਆ ਕੋਈ ਬਾਰਗੇਨਿੰਗ ਵੀ ਕਰ ਸਕਦੇ ਆ ਹੁਣ ਨਲਾਈਨ ਦੇ ਜਿੰਨੀ ਰੇਟ ਦਿੱਤਾ ਹੋਏਗਾ ਜਿੰ ਪ੍ਰ ਮੈਨ ਹੋਗਾ ਸ਼ੋ ਕੀਤਾ ਹੋਗਾਨਾ ਹੀ ਆਪਾਂ ਨੂੰ ਪੇ ਕਰਨਾ ਪਏਗਾ
ਹਾਂਜੀ ਉਹ ਤਾਂ ਹੈ ਫਿਰ ਨਾਲੇ ਬਿਲਕੁਲ ਬਿਲਕੁਲ ਫਿਰ ਨਾਲੇ ਥੋੜ੍ਹਾ ਜ ਉਹਦਾ ਸਾਈਜ਼ ਦਾ ਵੀ ਜਾਂੰਦਾਾ ਇਸ਼ੂ ਕੀ ਬਾਰ ਬਾਰ ਚੇਂਜ ਕਰਾਓ ਜੇ ਤੁਹਾਨੂੰ ਸਹੀ ਨੀ ਆਇਆ ਤਾਂ
ਰ ਕੁਆਲਿਟੀ ਵੀ ਨ ਨਾ ਹੋਰ ਕ ਕੁਆਲਿਟੀ ਵੀ ਆਪਾਂ ਫਿਰ ਦੇਖ ਸਕਦੇ ਹੈਗੇ ਨਾ ਕਿੱਦਾਂ ਦੀ ਕੁਆਲਿਟੀ ਆ ਉਹ ਤਾਂ ਜਦੋਂ ਘਰ ਆਏਗਾ ਪ੍ਰੋਡਕਟ ਆਪਣੇ ਕੋਲ ਪਹੁੰਚੇਗਾ ਫੇਰ ਹੀ ਪਤਾ ਲੱਗਾ
ਬਿਲਕੁਲ ਬਿਲਕੁਲ ਹਾਂਜੀ ਬ ਸਹੀ ਹੋਇਆ ਆਪਾਂ ਉਹ ਤਾਂ ਕਹਿਿੰਦੇ ਹ ਫਲਾਈਨ ਮਾਸੀ ਕਰਕੇ ਖੁਸ਼ ਹਾਂ ਮੇਰੀ ਬੇਟੀ ਆ ਉਹ ਕਹਿਗੀ ਨਹੀਂ ਮੈਨੂੰ ਤਾਂ ਔਨਲਾਈਨ ਹੀ ਠੀਕ ਲੱਗਦਾ ਮੈਂ ਨੀ ਜਾ ਸਕਦੀ ਬਾਜ਼ਾਰ ਮੈਂ ਨਹੀਂੀ ਕਰ ਸਕਦੀ ਮੈਨੂੰ ਬੜਾ ਹੈਟਿਕ ਲੱਗਦਾ ਮੈਂ ਪਤਾ ਔਨਲਾਈਨ ਚੀਜ਼ ਮੰਗਉਂਦੀ ਉਹ ਚਾਰ ਦਿਨ ਪਹਿਲੇ ਮੰਗਵਾ ਲੈਂਦੀ ਹੈ ਕੁਛ ਪ੍ਰੋਬਲਮ ਲੱਗਦੀ ਹੈ ਤਾਂ ਰਿਟਰਨ ਕਰਾ ਲੈਂਦੀ ਹੈ
ਹੋਰ ਕਈ ਚੀਜ਼ਾਂ ਹੁੰਦੀਆਂ ਨੇ ਚਲੋ ਜਿੜੀਆਂ ਵਧੀਆ ਵੀ ਆਂਦੀਆਂ ਨੇ ਕਈ ਆਟਮ ਮੈਂ ਵੀ ਕਈ ਵਾਰ ਮੰਗ ਲੈਂਦੀ ਆ ਕਿ ਟਾਈਮ ਵੀ ਦੇਖਣਾ ਪੈਂਦਾ ਅਗਰ ਬਿਜੀ ਸ਼ਡਊਲ ਹੁੰਦਾ ਆਨਲਾਈਨ ਕਰਦੇ ਆ ਜ਼ਿਆਦਾ ਅਗਰ ਚਲੋ ਥੋੜੇ ਫਰੀੀ ਹੋਦੇ ਆ ਫਿਰ ਆਫ ਲਾਈਨ ਵੀ ਕਰ ਲਈਦਾ ਬਾਕੀ ਹੁਣ। ਗਰਮੀ ਦੇ ਵਿੱਚ ਤਾਂ ਤੁਹਾਨੂੰ ਪਤਾ ਕਿ ਬਾਹਰ ਨਿਕਲਣ ਦਾ ਵੈਸੇ ਨਹੀਂ ਦਿਲ ਕਰਦਾ
ਬਸ ਬਸ ਉਹੀ ਤਾਂ ਕਹਿ ਰਹੀ ਹਾਂ, ਬਿਲਕੁਲ -ਬਿਲਕੁਲ, ਉਹ ਤਾਂ ਡੇਲੀ ਦਾ ਹੋਈ ਜਾਂਦਾ। ਡੇਲੀ ਦਾ ਸਮਾਨ ਆਨ ਆਨਲਾਈਨ ਬੰਦਾ ਮੰਗਵਾਉਂਦਾ ਹੀ ਹੈ।
ਹਾਂਜੀ।
ਅੱਜ ਕੱਲ ਤਾਂ ਬਹੁਤ ਸਹੂਲੀਅਤ ਹੋ ਗਈ ਸੀ, ਇਸ ਚੀਜ਼ ਦੀ ਕਿ ਚਲੋ ਜੀ ਕੋਈ ਨੀ, ਬੈਠੋ ਔਡਰ ਕਰੋ ਆਪਣਾ ਘਰ ਬੈਠੇ ਤੁਹਾਨੂੰ ਸਾਰਾ ਕੁਛ ਮਿਲ ਜਾਏਗਾ।
ਹੋਰ ਕਿਆ ਹੋਰ ਖਾਣ ਪੀਣ ਲਈ ਕੁਛ ਵੀ ਮੰਗਾ ਲੋ ਹੁਣ ਬ ਵੀ ਜਦੇ ਕਹਿ ਦਿੰਦੇ ਨੇ ਜੇ ਕਈ ਵਾਰ ਮਨਾ ਕਰਦੇ ਵੀ ਨਹੀਂ ਬਾਹਰ ਨੀ ਜਾਣਾ ਕਹਿ ਦੇਣਗੇ ਕੋਈ ਗੱਲ ਨੀ ਔਡਰ ਕਰ ਹੁਣ ਪੀਜ਼ਾ ਵਗੈਰਾ ਕੁੱਛ ਵੀ ਖਾਣਾ ਏ ਤਾਂ ਆਨਲਾਈਨ ਮੰਗ ਲੋੋ ਕੋਈ ਗੱਲ ਨੀ ਆਏ ਜਾਣਾ ਹੁਣੇ।
ਬਿਲਕੁਲ ਨਾਲੇ ਫਿਰ ਤੁਸੀਂ ਚਾਹੇ ਰਾਤ, ਨੂੰ ਦੋ ਵਜੇ ਮੰਗਾ ਲੋੋ। ਚਾਹੇ ਸਵੇਰੇ ਸੱਤ ਵਜੇ ਮੰਗਾ ਲੋ ਤੁਹਾਨੂੰ ਮਿਲੇਗਾ ਸਭ ਕੁੱਛ,
ਹਾਂਜੀ ਇਹ ਤਾਂ ਹੈ।
ਕਿ ਸ਼ੋਪ ਖੁੱਲਣਗੀਆਂ ਇੰਤਜ਼ਾਰ ਕਰੋਗੇ ਤਾਂ ਤੁਹਾਨੂੰ ਮਿਲੇਗਾ ਸਮਾਨ, ਆਪਣਾ ਆਪਣਾ ਦੋਨੋ ਚੀਜ਼ਾਂ ਦਾ ਫਾਇਦਾ ਹੈ, ਹਨ। ਨਾ ਉਹਦਾ ਵੀ ਫਾਇਦਾ ਤਾਂ ਉਹਦਾ ਵੀ ਫ਼ਾਇਦਾ।
ਹਾਂ ਜੇ ਦੋਨਾਂ ਦੇ ਉਹ ਚਲੋ ਫਾਇਦੇ ਨੇ ਬਾਕੀ ਏਦਾਂ ਵੀ ਪਰਸਨ ਕਿੱਦਾਂ ਯੂਜ ਕਰ ਰਹੇ ਆ ਹਨਾ ਕਿੱਦਾਂ ਉਹਦੇ ਫਾਇਦੇ ਲੈ ਰਹੇਏ। ਇਹ ਹੋ ਜਾਂਦਾ ਇਨਾ, ਕੋਈ ਕਿਸੇ ਨੂੰ ਪ੍ਰੈਫਰ ਕਰਦਾ ਆਨਲਾਈਨ ਕੋਈ ਔਫਲਾਈਨ ਨੂੰ ਪ੍ਰੈਫਰੈਂਸ ਜ਼ਿਆਦਾ ਦਿੰਦਾ ਏ।
ਬਿਲਕੁਲ। ਬਸ ਇਹ ਨਾ ਸਾਡੇ ਵਰਗੇ ਲੋਕੀ, ਹਾਂਜੀ ਉਹ ਔਫਲਾਈਨ ਆਨਲਾਈਨ ਹੀ ਕਰਕੇ ਸ਼ੋਪਿੰਗ ਖਸ਼ ਨੇ ਹਜੀ
ਹੋਰ ਕਿਉਂ ਕਿਉਂਕਿ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਦਾ ਹੈਗਾ ਉਹ ਜ਼ਿਆਦਾ ਬਿਜ਼ੀ ਹ ਗਰੋਸਰੀ ਵਗੈਰਾ ਜਾਂ ਕੁਛ ਹੋਰ ਮੰਗਉਣਾ ਹੁੰਦਾ ਨਾ ਸਾਰਾ ਕੁਛ ਫਿਰ ਆਨਲਾਈਨ ਹੀ ਮ ਮੰਗਵਾਉਣਾ
ਬਿਲਕੁਲ, ਬਿਲਕੁਲ, ਬਿਲਕੁਲ, ਉਹਨਾਂ ਦਾ ਸਾਰਾ ਸਮਾਨ ਆਨਲਾਈਨ ਹੀ ਆਉਂਦਾ ਹੁਣ ਸਾਡੇ ਨੇਬਰ ਰਹਿ ਗਿਆ ਹੈ ਤਾਂ ਉਹਨਾਂ ਦੇ ਹਸਬੈਂਡ ਵਾਈਫ ਦੋਨੋ ਹੀ ਵਰਕਿੰਗ ਨੇ, ਤੇ ਉਹਨਾਂ ਦਾ ਸੂਈ ਤੋਂ ਲੈ ਕੇ ਮਤਲਬ ਸਾਰਾ ਕੁਛ, ਡੇਲੀ ਨੀਡਸ ਦਾ ਕੁਛ ਵੀ ਚਾਹੇ, ਚੀਜ਼ ਵੀ ਮੰਗਉਣੀ ਹੁੰਦੀ ਉਹਨਾਂ ਨੇ ਤਾਂ ਆਨਲਾਈਨ ਨ ਆਉਂਦਾ ਸਾਰਾ ਦਿਨ ਭਾਈ ਲੱਗਾ ਰਹਿੰਦਾ ਉਹਨਾਂ ਦਾ ਸਮਾਨ ਆ ਕੇ ਦੇਣ ਲਈ,
ਹੋਰ ਕਿਆ ਫਿਰ ਔਫਲਾਈਨ ਚ ਏਦਾਂ ਵੀ ਹੋ ਜਾਂਦਾ ਵੀ ਆਪਾਂ ਅਗਰ ਘੰਟਾ ਜਾਣਾ ਤਾਂ ਆਪਾਂ ਨੂੰ ਦੋ ਘੰਟੇ ਤਾਂ ਮਾਰਕੀਟ ਚ ਲੱਗ ਹੀ ਜਾਂਦੇ ਨੇ ਫਰ ਕੁਛ ਨਾ ਕੁਛ ਆਪਾਂ ਕੁਛ ਅਡੀਸ਼ਨਲ ਵੀ ਲੈ ਆਦੇ ਹ ਨਾ। ਹੋਰ ਕਿਆ।
ਕੁਝ ਕ ਲੇਡੀਜ਼ ਦੀ ਯਾਦ ਆ ਕੀ ਫਿਰ ਯਾਦ ਆ ਜਾਂਦੀ
ਹੋਰ ਕ ਔਨਲਾਈਨ ਚ ਆਏ ਹੋਗਾ ਵੀ ਚਲੋ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਆਪਾਂ ਨੇ ਉਹੀ ਚਲੋ ਕਰਨੀ ਹੈ ਵੀ ਉਹਦੀਓ ਬਾਕੀ ਐਵੇਂ ਹੋ ਜਾਂਦਾ ਵੀਫ ਫਲਾਈਨ ਦੇ ਵਿੱਚ ਜਿੰਨੀ ਆਪਣੇ ਕੋਲ ਪੇਮੈਂਟ ਹੋਏਗੀ ਜਿੰਨਾ ਕੈਸ਼ ਹੋਏਗਾ ਆਪਾਂ ਓਨਾ ਹੀ ਖਰਚ ਸਕਦੇ ਹਾਂ ਨਲਾਈਨ ਚ ਤਾਂ ਚਲੋ ਅਕਾਟ ਦੇ ਵਿੱਚ ਬੈਲੈਂਸ ਹੈਗਾ ਕੋਈ ਗੱਲ ਨਹੀ ਲਗਾ ਦਿੰਦੇ ਆਾਂ ਹੋਰ ਹੋਰ ਔਡਰ ਪਾ ਦਿੰਦੇ ਆ ਇਹ ਵੀ ਹੋ ਜਾਂਦਾ ਹੈ
ਬਸ ਔਫ ਪਲੈਨ ਦਾ ਇਹ ਹੈ ਕਿ ਚੱਲ ਬੱਚਿਆਂ ਦੇ ਨਾਲ ਥੋੜੀ ਦੇਰ ਚਾਹੀਦਾ ਹੈ ਘੁੰਮ ਫਿਰਲੇ ਦਾ ਖਾ ਪੀ ਲਿਆ ਥੋੜ੍ਹਾ ਬੱਚੇ ਦੇ ਨਾਲ ਟਾਈਮ ਸਪੈਂਡ ਹੋ ਜਾਂਦਾ ਹੈ
ਹੋਰ ਕਿਆ
ਬੱਚਿਆਂ ਨੂੰ ਹੁੰਦਾ ਕਿ ਚਲੋ ਥੋੜ੍ਹਾ ਜਿਹਾ ਸਾਨੂੰ ਘੁਮਾ ਲਿਆ ਥੋੜੀ ਆਊਟਿੰਗ ਹੋ ਗਈ ਸਾਡੀ
ਹੋਰ ਕੀ ਬੱਚਿਆਂ ਨੂੰ ਤਾਂ ਵੈਸੇ ਵੀ ਚਾਹੇ ਰੋਜ਼ ਲੈ ਲਓ ਬੱਚੇ ਦਾ ਫੇਰ ਵੀ ਤਿਆਰ ਹੀ ਰਹਿੰਦੇ ਨੇ ਜਾਣ ਨੂੰ ਬਸ ਹੋਰ ਏਦਾਂ ਹੋ ਜਾਂਦਾ ਨਾ ਮੈਨੂੰ ਥੋੜਾ ਦਿੱਕਤ ਸਾਈਜ਼ ਦੀ ਥੋੜੀ ਜਿਹੀ ਦਿੱਕਤ ਆ ਜਾਂਦੀ ਹੁੰਦੀ ਹੈ ਵੀ ਬੱਚਿਆਂ ਦੇ ਸਾਈਜ਼ ਨੀ ਪ੍ਰੋਪਰ ਮਿਲਦੇ ਹੈਗੇ ਨਾ ਔਨਲਾਈਨ ਆਫਲਾਈਨ ਚ ਇੱਦਾਂ ਵੀ ਆਪਾਂ ਟ੍ਰਈ ਕਰਕੇ ਦੇਖ ਸਕਦੇ ਹਾਂ ਨਾ ਬੱਚੇ ਤੇ ਚਲੋ ਟਰਾਈ ਕਰਲੋ ਤਾਂ ਫਿਰ ਜ਼ਿਆਦਾ ਬੈਟਰ ਮਿਲ ਜਾਂਦੀ ਹੈ
ਬਿਲਕੁਲ ਬਿਲਕੁਲ ਸਾਈਜ਼ ਦੀ ਤੇ ਪ੍ਰੋਬਲਮ ਹੋ ਜਾਂਦੀ ਹੈ ਗੱਲ ਹੈ ਔਨਲਾਈਨ ਤਾਂ ਦਿੱਕਤ ਹੋ ਜਾਂਦੀ ਹੈ ਬੱਚਿਆਂ ਨੂੰ ਕਿਉਂਕਿ ਹੁਣ ਇੱਕ ਸਾਈਜ ਹੁੰਦਾ ਜਿਹੜਾ ਹ ਸਾਡਾ ਥੋੜਾ ਬੇਟਾ ਹੈ ਮੇਰਾ ਥੋੜਾ ਹੈਲਦੀ ਆ ਉਹ ਮੈਂ ਮੰਗਵਾਇਆ ਸੀ ਆਨਲਾਈਨ ਉਹਦੇ ਲਈ ਵੀ ਤਾਂ ਬੜਾ ਦਿੱਕਤ ਰਿਹਾ ਸਾਈਜ਼ ਦਾ ਕਿੰਨੀ ਵਾਰ ਚੇਂਜ ਕਰਾਇਆ ਕਿੰਨੀ ਵਾਰ ਚੇਂਜ ਕਰਾਇਆ ਫਿਰੈਂ ਉਹ ਕੈਂਸਲ ਕਰਕੇ ਆਪਣੀ ਬੇਟੀ ਲਈ ਮੰਗਵਾਇਆ ਸਮਾਨ ਆਇਆ ਹੀ ਨਹੀਂ ਉਹਦੇ ਸਾਈਜ਼ ਉਹ
ਹੋਰ ਕਿਆ ਫਿਰ ਕਈ ਏਦਾਂ ਦੇ ਹੁੰਦੇ ਨੇ ਆਰਡਰ ਵੀ ਉਹਨਾਂ ਤੇ ਓਪਸ਼ਨ ਹੀ ਨਹੀਂੀ ਹੁੰਦੀ ਕਿ ਆਪਾਂ ਰਿਟਰਨ ਕਰ ਸਕਦੇ ਹਾਂ ਉਹ ਚ ਰਿਟਰਨ ਨੋ ਰਿਟਰਨ ਹੁੰਦੀ ਹੈ ਹਾਂਜੀ ਉਹਦੀ ਵੀ ਬਹੁਤ ਦਿੱਕਤ ਆ ਜਾਂਦੀ ਹੈ
ਉਹ ਤਾਂ ਹੀ ਹੈ
ਕਈ ਵਾਰ ਪ੍ਰੋਡਕਟ ਕੁਛ ਹੋਰ ਦਿਖਾਇਆ ਹੁੰਦਾ ਪਿਕਚਰ ਦੇ ਵਿੱਚ ਤੇ ਐਕਚੁਲੀ ਕੁਛ ਹੋਰ ਆਉਂਦਾ ਏ
ਬਹੁਤ ਜਗ੍ਹਾ ਤਾਂਾ ਬਹੁਤ ਜਗ੍ਹਾ ਸੁਣਿਆ ਇਹ ਚੀਜ਼ ਤਾਂ ਮੈਂ ਕਾਫ਼ੀ ਜਗ੍ਹਾ ਸੁਣੀ ਹੈ ਚਲੋ ਮੇਰੇ ਨਾਲ ਤਾਂ ਅਜੇ ਤੱਕ ਏਦਾਂ ਨ ਨਹੀਂ ਹੋਆ ਲੇਕਿਨ ਸੁਣੇ ਬਹੁਤ ਫਜੇ ਕੇਸ ਕੁਛ ਮੰਗਵਾਇਆ ਸੀ ਤਾਂ ਕੁੱ ਦਿਖਾਇਆ ਤਾਂ ਕੁਛ ਆ ਗਿਆ ਬਿਲਕੁਲ ਹੁੰਦਾ ਹੈਗਾ ਤਾਂਦੀ ਲੋਕੀ ਕੰਪਲੇਂਟ ਪਾਉਂਦੇ ਆ ਏਦਾਂ ਥੋੜ੍ਹੀ ਕੋਈ ਪਾ ਦਿੰਦਾ ਹੈ
ਹੋਰ ਕ ਕਈ ਸਾਈਡਸ ਵਧੀਆ ਵੀ ਹੈਗੀਆਂ ਨੇ ਜਿਹਦੇ ਵਿੱਚ ਕਿੰਨੇ ਵਧੀਆ ਪ੍ਰੋਡਕਟਸ ਹਨ
ਹਾਂਜੀ ਉਹੀ ਤਾਂ ਕਹਿ ਰਹੀ ਉਹੀ ਹੋਇ ਹਰ ਤਰ੍ਹਾਂ ਦੇ ਹੈ ਉ ਤਾਂ ਜਿੱਦਾਂ ਜਿਸਦ
ਹੋਰ ਕਿਆ ਕਈ ਏਦਾਂ ਨਾ ਫੇਕ ਵੀ ਬਣਾ ਲੈਂਦੇ ਨੇਾ ਫੇਕ ਦੇ ਵਿੱਚ ਫਿਰ ਥੋੜੀ ਪ੍ਰੋਬਲਮ ਆ ਜਾਂਦੇ ਕਿ ਪੇਮੈਂਟ ਕਰਵਾ ਲੈਂਦੇ ਨੇ ਪ੍ਰੋਡਕਟ
ਬਿਲਕੁਲ ਬਿਲਕੁਲ ਹਾਂਜੀ ਇਦ ਹੀ ਸਾਡੇ ਨਾਲ ਹੋਇਆ ਅਸੀਂ ਕਿਤੇ ਅਸੀਂ ਆਪਣੇ ਮੰਦਿਰ ਲਈ ਅਸੀਂ ਆਪਣਾ ਉਹ ਪਾਇਆ ਸੀਗਾ ਕਿਤੇ ਔਡਰ ਤਾਂ ਉਹਨਾ ਨੇ ਪੈਸ ਅੱਧੇ ਤਾਂ ਪੇਮੈਂਟ ਵਾਲੀ ਤੀ ਉਹ ਕਹਿਿੰਦੇ ਸੀ ਤੁਸੀਂ ਸਾਰੀ ਪੇਮੈਂਟ ਕਰ ਦੋ ਬਸ ਇੱਥੇ ਖੜਾ ਹੋਇਆ ਤੁਹਾਡੇ ਬਸ ਦੱਸ ਪੰਦਰਾਂ ਮਿੰਟ ਤੁਹਾਡੇ ਘਰ ਪਹੁੰਚ ਰਿਹਾ ਤਾਂ ਅਸੀਂ ਪੇਮੈਂਟ ਕਰ ਦਿੱਤੀ ਉਹ ਫੇਕ ਸੀਗਾ ਸਾਰੀ ਪੇਮੈਂਟ ਖ ਖ਼ਤਮ ਹੋ ਗ ਡੁੱਬ ਗਏ ਨਹੀਂ ਕੁੱਛ ਵੀ ਨੀ ਆਇਆ ਮਿਲਿਆ ਹੀ ਕੁਛ ਨੀ ਕਿਸੇ ਟਾਈਮ ਦਿਮਾਗ ਤੇ ਇਏਦਾਂ ਦਾ ਹੋ ਜਾਂਦਾ ਹੈ ਉਹੀ ਤਾਂ ਕਹਿ ਰਹੀ ਲੇਕਿਨ ਇਸ ਟਾਈਮ ਇਨਸਾਨ ਦੇ ਦਿਮਾਗ ਚ ਵੀ ਪਤਾ ਨਹੀਂ ਕਿ ਸਮਝ ਨੀ ਲੱਗਦੀ ਕਿ ਇਨਸਾਨ ਬੇਫਕੂਫ ਬਣ ਜਾਂਦਾ ਕਿਸੇ ਟਾਈਮ
ਹਾਂਜੀ ਨਹੀਂ ਵੀ ਕਈ ਵਾਰ ਪਤਾ ਲੱਗਦਾ ਆਪਾਂ ਨੂੰ ਲੱਗਦਾ ਵੀ ਨਹੀਂ ਰੀਅਲ ਨੇ ਸ
ਬਸ ਬਸ ਬਸ ਉਹ ਕਨਵੀਨਸ ਅਧਾ ਕਰ ਲੈਂਦੇ ਨੇ ਨਾ ਗੱਲ ਕਰਕੇ ਕਿ ਨਹੀਂ ਨਹੀਂ ਜੈਨਅਨ ਹੀ ਹੋਏਗਾ ਨਹੀਂ ਕੋਈ ਫੇਕ ਨਹੀਂ ਹੋ ਹੈਗਾ
ਹੋ
ਬਸ ਬਸ ਪਤਾ ਚੱਲੇਗਾ ਕਿ ਬਾਕੀ ਕੋਈ ਬਸ ਏਦਾਂ ਹੀ ਹੈ ਕਿ ਚਲੋ ਜੀ ਭਰੋਸੇ ਦੇ ਉੱਪਰ ਇਨਸਾਨ ਕਰ ਲੈਂਦਾ ਕਿ ਠੀਕ ਹੈ ਜੀ ਚਲੋ ਸਾਡੇ ਵਾਂਗੂ ਕੋਈ ਸਹੀ ਹੋਏਗਾ ਕੋਈ
ਹਾਂਜੀ ਇਹ ਤਾਂ ਹੈ
ਹਾਂ ਬਾਅਦ ਚ ਪਤਾ ਚੱਲਦਾ ਕਿ ਨਹੀਂ ਫੇਕ ਸੀਗਾ ਇਹ ਹੋਇਆ ੀਰੀਅਸ ਚਲੋ ਐਸਪੀਅਸ ਨੇੰਦਾ ਦੁਪਹਿਰ
ਹੋਰ ਕੀ
ਹਾਂ ਹੋਰ ਸੁਣਾਓ ਕਿੱਥੇ ਕਹੋ ਜਾਓਗੇ ਤੁਸੀਂ ਤੁ ਸ਼ੋਪਿੰਗ ਆਸ ਪਾਸ ਆਪਣੇ
ਹਾਂ ਜੇ ਹੁਣ
ਕਰਦੇ ਕੋਲੀ
ਹੋਰ ਕਿਆ ਬਸ ਨੇੜੇਓ ਹਾਂਜੀ ਜਾਵਾਂਗੇ ਬਾਕੀ ਹੁਣ ਸਾਡੀ ਮੀਨਜ਼ ਸ਼ੋਪ ਥੋੜੀ ਘਟੀ ਵੀ ਹੋਈ ਐ। ਕਿਉਂਕਿ ਹੁਣ ਅਸੀਂ ਆਪਣੀ ਖੁਦ ਦੀ ਸ਼ੋਪ ਕਰ ਲਈ। ਗਾਰਮੈਂਟਸ ਦੀ ਨਾ ਰੇਡੀਮੇਡ ਹਾਂਜੀ ਤਾਂ ਫਿਰ ਹੁਣ ਸ਼ੋਪਿੰਗ ਘਟ ਕਰਦੇ ਆ। ਉਦੋਂ ਇਕੱਠੇ ਹੋ ਕੇ ਲੈ ਆਉਂਦੇ। ਫਿਰ ਉਹਦੇ ਵਿੱਚੋਂ ਯੂਜ ਕਰ ਲਈਦਾ ਆਪ ਵੀ।
ਚਲੋ ਵਧੀਆ ਐ ਫਿਰ ਤਾਂ।
ਕਿਉਂਕਿ ਅੱਜ ਕੱਲ ਆਪਣੇ ਬਿਜਨਸ ਦੇ ਵਿੱਚ ਉਹੀ ਤਾਂ ਵੀ ਆਪਣੇ ਬਿਜਨਸ ਦੇ ਵਿੱਚ ਕਿਉ ਵੀ ਟਾਈਮ ਵੀ ਨੀ ਨਾ ਹੁੰਦਾ ਹੈਗਾ। ਫੇਰ ਤੁਹਾਨੂੰ ਪਤਾ ਉਹ ਐ।
ਬਿਲਕੁਲ ਇਹ ਤਾਂ ਹੈ ਹੀ ਐ। ਬਿਲਕੁਲ ਉਹ ਤਾਂ ਹੈ ਈ ਐ। ਪ੍ਰੋਪਰ ਟਾਈਮ ਦੇਣਾ ਹੀ ਪੈਂਦਾ ਆਪਣੇ ਬਿਜ਼ਨਸ ਚ ਤਾਂ।
ਹਾਂਜੀ।
ਚਲੋ ਤੁਸੀਂ ਵੀ ਫਿਰ ਆਨਲਾਈਨ ਦਾ ਰੱਖਿਆ ਹੋਏਗਾ ਆਪਣੇ
ਆਨਲਾਈਨ ਵੀ ਦਿੰਦੇ ਆ ਅਸੀਂ ਹਾਂਜੀ। ਆਰਡਰ ਵਗੈਰ੍ਹਾ ਆਨਲਾਈਨ ਵੀ ਭੇਜ ਦੇ ਆ। ਹਾਂਜੀ ਰੱਖਿਆ ਹੋਇਆ ਹਾਂਜੀ।
ਹਾਂਜੀ ਤਾਂ ਕੀ ਕੀ ਰੱਖਿਆ ਤੁਸੀਂ ਗਾਰਮੈਂਟਸ ਦੇ ਵਿੱਚ?
ਅਸੀਂ ਲੇਡੀਜ਼ ਦੇ, ਜੈਂਟਸ ਦੇ, ਬੱਚਿਆਂ ਦੇ
ਅੱਛਾ ਸਾਰਾ ਕੁਛ ਰੱਖੇ ਹੋਏ ਐ।
ਹਾਂਜੀ ਬਾਕੀ ਹੁਣ ਸ਼ੂਜ ਵਗੈਰਾ ਵੀ ਦੇਖਾਂਗੇ। ਉਹ ਵੀ ਰੱਖਾਂਗੇ ਹੌਲੀ-ਹੌਲੀ। ਤੁਹਾਨੂੰ ਪਤਾ ਬਿਜਨਸ ਦੇ ਲਈ ਫਿਰ ਕਾਫੀ ਪੈ ਇਨਵੈਸਟਮੈਂਟ ਵੀ ਚਾਹੀ
ਉਹ ਤਾਂ ਹੈ ਹੀ ਹੈ ਬਿਲਕੁਲ ਬਿਲਕੁਲ, ਤਾਂ ਕਿਦਾਂ ਡੇਲੀ ਵੇਅਰ ਲੈ ਲਿਆ ਕਿੱਦਾਂ ਪਾਰਟੀ ਵੇਅਰ ਵਗੈਰਾ ਸਭ ਕੁਛ ਰੱਖਿਆ ਹੋਇਆ?
ਵੀ ਬੋਇਜ਼ ਦਾ ਜਿਹੜਾ ਜੈਂਟਸ ਦਾ ਉਹ ਤਾਂ ਸਾਰਾ ਹੀ ਹੈਗਾ ਸਟੋਕ। ਉਹ ਤਾਂ ਪੂਰੀ ਉਹ ਵਰਾਇਟੀ ਮਿਲ ਕੰਪਲੀਟ ਕੀਤੀ ਹੋਈ ਐ। ਬੱਚਿਆਂ ਦੇ ਤਾਂ ਮਿਕਸਚਰ ਜੇ ਹੈਗੇ ਨੇ। ਬੋਇਜ਼ ਗਰਲਸ ਤੇ ਹਾਂ। ਤੇ ਹੌਲੀ ਹੌਲੀ ਅੱਗੇ ਵਧਾ ਰਹੇ ਆ ਨਾ ਫਿਰ।
ਇਹ ਤਾਂ ਹੈ ਈ ਐ, ਧੀਰੇ ਧੀਰੇ ਪਤਾ ਚੱਲਦਾ ਬਿਲਕੁਲ।
ਹੋਰ ਕਿਆ।
ਫਿਰ ਉਹੀ ਓ ਜੋ ਆਂਦੇ ਕਸਟਮਰ ਉਹ ਦੱਸ ਜਾਂਦੇ ਨੇ ਕਿ ਇਹ ਚੀਜ਼ ਦੀ ਨੀਡ ਐ ਜਾਂ ਇਹ ਚੀਜ਼ ਦੀ ਨੀਡ ਐ। ਇਨਸਾਨ ਫਿਰ ਹੌਲੀ ਹੌਲੀ ਉਹ ਚੀਜ਼ ਕਰਦਾ ਰਹਿੰਦਾ ਐ।
ਉਹ ਫਿਰ ਪਤਾ ਲੱਗ ਜਾਂਦਾ ਵੀ ਕ ਕਸਟਮਰ ਦੀ ਕਿਆ ਪ੍ਰੇਫਰੇਂਸ ਐ ਨਾ ਕਿੱਦਾਂ ਦੇ ਪ੍ਰੋਡਕਟ ਚਾਹੀਦੇ ਨੇ ਉਹਨਾਂ ਨੂੰ ਹਾਂਜੀ।
ਬਿਲਕੁਲ ਬਿਲਕੁਲ ਚਲੋ ਫੈਸ਼ਨ ਤਾਂ ਰੋਜ਼ ਚੇਂਜ ਹੁੰਦਾ ਅੱਜ ਕੱਲ ਰੋਜ਼ ਚੇਂਜ ਹੁੰਦਾ ਫੈਸ਼ਨ ਤਾਂ
ਬਹੁਤ ਜ਼ਿਆਦਾ ਇਹ ਤਾਂ ਹੈ
ਹਫ਼ਤੇ ਬਾਅਦ ਦੇਖੋ ਤੁਸੀਂ ਜਾਓਗੇ ਮਾਰਕੀਟ ਚ ਅਲੱਗ ਫੈਸ਼ਨ ਹਰ ਹਫ਼ਤੇ ਬਾਅਦ ਜਾਓਗੇ ਅਲੱਗ ਫੈਸ਼ਨ ਹੈ ਬਿਲਕੁਲ ਹਨਾ ਇੰਨਾ ਮੈਨੂੰ ਲੱਗਦਾ ਨਿਕਲਦਾ ਨਹੀਂ ਲੇਕਿਨ ਫੈਸ਼ਨ ਬਹੁਤ ਜਲਦੀ ਚੇਂਜ ਹੁੰਦਾ ਹੈ
ਹਾਂਜੀ ਚਲੋ ਹਾਂਜੀ ਫਿਰ ਕਦੇ ਮਿਲਾਂਗੇ ਹਾਂ ਓਕੇ ਜੀ ਸਤਿ ਸ਼੍ਰੀ ਅਕਾਲ ਜੀ